ੳ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
ਕੀ ਹਾਲ-ਚਾਲ?
ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਓ?
ਬਸ ਜੀ ਵਧੀਆ, ਸਭ ਵਧੀਆ, ਤੁਸੀਂ ਦੱਸੋ?
ਵਧੀਆ ਜੀ, ਅੱਜ ਨਾਂ ਮੈਂ ਸਵੇਰੇ ਨਹਿਰ ਕੰਢੇ ਆਲੇ ਪਾਸੇ ਗਈ ਸੀ।
ਅੱਛਾ ਫ਼ੇਰ?
ਤੇ, ਉੱਥੇ ਜਾ ਕੇ ਨਾਂ ਮਨ ਬੜਾ ਉਦਾਸ ਹੋਇਆ।
ਕਿਉਂ ਕੀ ਗੱਲ ਹੋ ਗਈ?
ਕਿਉਂਕਿ ਨਹਿਰ ਦਾ ਪਾਣੀ ਪਹਿਲਾਂ ਨਾਲੋਂ ਕਾਫ਼ੀ ਗੰਦਾ ਲੱਗਿਆ, ਤੇ ਕਿਨਾਰਿਆਂ 'ਤੇ ਪਲਾਸਟਿਕ ਦੀਆਂ ਬੋਤਲਾਂ, ਚਿਪਸ ਦੇ ਪੈਕਟ, ਤੇ ਹੋਰ ਕੂੜਾ ਪਿਆ ਹੋਇਆ ਸੀ ਤੇ
ਹਾਂਜੀ ਇਹ ਤਾਂ ਹੈ, ਮੈਂ ਵੀ ਇਹ ਚੀਜ਼ ਅੱਜ-ਕੱਲ੍ਹ ਦੇਖ ਰਿਹਾ ਹਾਂ।
ਹਾਂਜੀ। ਮੈਨੂੰ ਸਮਝ ਨੀਂ ਆਉਂਦੀ ਕਿ ਲੋਕ, ਇੰਨੇ ਬ-ਬੇਪਰਵਾਹ ਕਿੱਦਾਂ ਹੋ ਸਕਦੇ ਹਨ।
ਹਾਂ ਪਹਿਲਾਂ ਤਾਂ ਕਾਫ਼ੀ, ਪਾਣੀ ਕਾਫ਼ੀ ਸਾਫ਼ ਹੁੰਦਾ ਸੀ ਪਰ ਅੱਜ ਕੱਲ੍ਹ ਮੈਨੂੰ ਵੀ ਪਾਣੀ ਬਹੁਤ ਗੰਦਾ ਲੱਗ ਰਿਹਾ ਹੈ।
ਹੂੰ, ਪਰ ਅੱਜ-ਕੱਲ੍ਹ ਦੀ ਨਾਂ ਸੋਚ ਦਾ ਇਹੀ ਨਤੀਜਾ ਸਾਹਮਣੇ ਆਂਦਾ ਪਿਆ ਵਾ।
ਹਾਂਜੀ, ਪੁਰਾਣੇ ਟਾਈਮ 'ਚ ਮੇਰੇ ਦਾਦਾ ਜੀ ਦਸਦੇ ਸੀ ਕਿ ਉੱਥੇ ਉਹ ਤੈਰਨ ਵੀ ਜਾਂਦੇ ਸਨ। ਪਰ ਅੱਜ ਦੇ ਟਾਈਮ ਤਾਂ ਉੱਥੇ ਖੜ ਨਹੀਂ ਹੁੰਦਾ ਬਦਬੂ ਮਾਰਦੀ ਹੈ, ਤੇ ਉੱਥੇ ਮੱਛਰ ਵੀ ਬਹੁਤ ਹੈ।
ਹਾਂਜੀ, ਸਹੀ ਕਿ ਅੱਜ ਕੱਲ੍ਹ ਤਾਂ ਕੋਈ ਨੇੜੇ ਤੇੜੇ ਵੀ ਨਹੀਂੀ ਜਾਂਦਾ ਕਿਉਂਕਿ ਉਹਨਾਂ ਨੇ ਇੰਨਾ ਹੀ ਗੰਦ ਪਾ ਦਿੱਤਾ, ਹਨਾ। ਪਾਣੀ ਵਿੱਚੋਂ ਬਦਬੂ ਤੱਕ ਆਉਂਦੀ ਆ ਮਤਲਬ, ਇੰਨਾ ਮਾੜਾ ਹਾਲ ਹੋ ਗਿਆ ਵਾ
ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ।
ਤੇ ਉੱਪਰੋਂ ਮੱਛਰ ਵੀ ਬਹੁਤ ਹੋ ਗਏ ਹਨ। ਇਹਦਾ ਸਿੱਧਾ ਅਸਰ ਲੋਕਾਂ ਦੀ ਮਤਲਬ ਸਿਹਤ ਤੇ ਪੈਣਾ ਵੇ ਕਿਸੇ ਦਾ ਕਿ ਜਾਣਾ ਵਾ, ਲੋਕਾਂ ਨੂੰ ਬਿਮਾਰ ਹੋਣਾ ਪਰ ਇਹ ਇਹ ਗੱਲ ਵੀ ਨੀ ਸੋਚਦੇ।
ਹਾਂ, ਬਿਲਕੁਲ ਪਿਛਲੇ ਪੰਜ, ਸੱਤ ਸਾਲ ਤੋਂ ਸਾਡੇ ਪਿੰਡ ਵਿੱਚ ਵੀ ਕਈ ਬਿਮਾਰੀਆਂ ਫੈਲੀਆਂ ਹਨ, ਲੋਕਾਂ ਨੇ ਪੇਟ ਖ਼ਰਾਬ ਹੋ ਰਹੇ ਹਨ, ਅਤੇ ਹੋਰ ਵੀ ਬਹੁਤ ਬਿਮਾਰੀਆਂ ਫੈਲ ਰਹੀਆਂ ਹਨ।
ਹੂੰ ਹੂੰ, ਡਾਕਟਰਾਂ ਨੇ ਵੀ ਫੇਰ ਇਹੀ ਕਹਿਣਾ ਵਾ ਵੀ ਸਾਫ਼ ਪਾਣੀ ਵਰਤੋ ਹਨਾ।
ਹਾਂ, ਇਹ ਤਾਂ ਹੈ।
ਪਰ ਹਰ ਕੋਈ ਏ ਗੱਲ ਨੀ ਨਾ ਮੰਨਦਾ।
ਹਾਂ। ਪਰ ਯਾਰ ਮੈਨੂੰ ਕਦੇ ਕਦੇ ਐਂ ਲੱਗਦਾ ਕਿ ਸਮੱਸਿਆ ਸਿਰਫ ਸਰਕਾਰ ਦੀ ਨੀ ਵੀ ਸਾਡੇ ਵੀ ਏ ਚ ਬਹੁਤ ਵੱਡੀ ਗਲਤੀ ਹੈ।
ਹਾਂਜੀ, ਸਹੀ ਕਿਹਾ ਜੇ ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੀ ਸਫ਼ਾਈ ਰੱਖਦੇ ਆ ਤੇ ਸਾਨੂੰ ਇੰਨਾ ਵੀ ਹੋਣਾ ਚਾਹੀਦਾ ਨਾ ਵੀ ਕਿ ਅਸੀਂ ਬਾਹਰ ਗੰਦ ਨਾ ਪਾਈਏ ਥੋੜ੍ਹਾ ਧਿਆਨ ਰੱਖੀਏ ਕਿਉਂਕਿ ਉਹਦਾ ਵੀ ਇਫੈਕਟ ਸਾਡੇ ਤੇ ਹੀ ਪੈਂਦਾ ਵਾ
ਹਾਂਜੀ, ਪਰ ਤੁਸੀਂ ਕਦੇ ਧਿਆਨ ਦਿੱਤਾ ਕਿ ਲੋਕ ਕਾਫ਼ੀ ਲੋਕ ਉੱਥੇ ਘੁੰਮਣ ਫਿਰਨ ਜਾਂਦੇ ਹਨ। ਪਿਕਨਿਕ ਮਨਾਣ ਜਾਂਦੇ ਹਨ ਸਾਰਾ ਕੁਲ ਉੱਥੇ ਹੀ ਛੱਡ ਆਂਦੇ ਹਨ।
ਹਾਂਜੀ, ਹਾਂਜੀ ਮੈਂ ਧਿਆਨ ਦਿੱਤਾ ਵੈ ਇਵਨ ਕੀ ਮੇਰੇ ਫਰੈਂਡਸ ਆ ਨਾ ਇਹ ਵੀ ਜਾਂਦੇ ਆ ਤੇ ਇਹ ਵੀ ਏਦਾਂ ਈ ਕਰਦੇ ਆ। ਬਹੁਤ ਗੰਦ ਪਾਉਂਦੇ ਆ। ਇਹਨਾਂ ਨੂੰ ਏਦਾਂ ਨੀ ਕਰਨਾ ਚਾਹੀਦਾ ਏ ਬਹੁਤ ਗੰਦੀ ਮਤਲਬ ਏ ਬਹੁਤ ਮਾੜੀ ਆਦਤ ਆ
ਹਾਂਜੀ-ਹਾਂਜੀ, ਮੈਂ ਕਈ ਵਾਰ ਲੋਕਾਂ ਨੂੰ ਰੋਕਿਆ ਵੀ ਐ। ਪਰ ਓ ਗੱਲ ਨੀ ਮੰਨਦੇ ਉਹ ਕਹਿੰਦੇ ਹਨ ਕਿ ਸਾਡੇ ਇੱਕ ਜਣੇ ਨਾਲ ਕੂੜਾ ਫਲੋਂਨ ਨਾਲ,
ਹਾਂਜੀ। ਰੋਕਦੇ ਤਾਂ ਅਸੀਂ ਵੀ ਹੈਗੇ ਆ ਬਟ ਕੋਈ ਮੰਨਦਾ ਨੀ ਨਾ ਫਿਰ ਕੀ ਫ਼ਾਇਦਾ। ਜਦੋਂ ਤੁਹਾਨੂੰ ਹੈਈ ਨੀ ਉਹਨਾਂ ਨੂੰ ਇੰਨਾ ਪਤਾ ਅਸੀਂ ਆਪਣੇ ਘਰ ਦਾ ਆਲਾ-ਦੁਆਲਾ ਸਾਫ਼ ਰੱਖਣਾ ਵਾ ਉਹਨਾਂ ਨੂੰ ਇੰਨਾ ਵੀ ਹੋਣਾ ਚਾਹੀਦਾ ਵੇ ਕਿ ਸਾਨੂੰ ਬਾਹਰ ਨੀ ਗੰਦ ਪਾਣਾ ਚਾਹੀਦਾ।
ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ।
ਕਈ ਗੱਲ ਮੰਨ ਵੀ ਲੈਂਦੇ ਆ ਪਰ ਕੁੱਝ ਕਹਿਣ ਲੱਗਦੇ ਆ ਕਿ ਸਫ਼ਾਈ ਕਰਨਾ ਸਾਡਾ ਕੰਮ ਥੋੜ੍ਹਾ ਵਾ
ਹਾਂ, ਵੈਸੇ ਥੋਨੂੰ ਕੀ ਲੱਗਦਾ ਹੈ ਕਿ ਇਸ ਕੂੜੇ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਮੈਨੂੰ ਤਾਂ ਪਲਾਸਟਿਕ ਲੱਗਦਾ ਹੈ।
ਹਾਂਜੀ, ਬੋਤ ਕਾਰਨ ਆ ਪਰ ਸਭ ਸਭ ਤੋਂ ਵੱਡਾ ਕਾਰਨ ਤਾਂ ਮੈਨੂੰ ਲੋਕਾਂ ਦੀ ਸੋਚ ਆ ਸਭ ਤੋਂ ਵੱਡੀ ਸਮੱਸਿਆ ਤਾਂ ਆਹੀ ਆ
ਹਾਂਜੀ, ਕਿਉਂਕਿ ਸੋਚ ਬਦਲਣੀ ਤਾਂ ਬੋਤ ਈ ਮੁਸ਼ਕਿਲ ਹੋ ਜਾਂਦੀ ਹੈ।
ਹਾਂਜੀ।
ਸੋਚ ਬਦਲਣੀ ਤਾਂ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਹੈ ਲੋਕਾਂ ਦੀ
ਹਾਂਜੀ, ਸਾਰਾ ਕੁਛ ਬਦਲ ਸਕਦੇ ਆ ਲੇਕਿਨ ਅਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ। ਸਭ ਤੋਂ ਮੈਂ ਤੁਹਾਨੂੰ ਦੱਸਿਆ ਨਾ ਸਭ ਤੋਂ ਵੱਡੀ ਚੀਜ਼ ਈ ਸੋਚ ਐ। ਜੇ ਅਸੀਂ ਗੰਦ ਪੈਦਾ ਕਰਦੇ ਆ ਤਾਂ ਸਫ਼ਾਈ ਦੀ ਜਿੰਮੇਵਾਰੀ ਵੀ ਸਾਡੀ ਬਣਦੀ ਆ।
ਹਾਂਜੀ, ਇਹ ਤਾਂ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਕਿਹਾ ਕਿ ਲੋਕ ਉੱਥੇ ਨਹਿਰਾਂ ਕੰਢੇ ਘੁੰਮਣ ਜਾਂਦੇ ਹਨ ਤੇ ਆਪਣਾ ਕੂੜਾ ਕਰਕਟ ਗੰਦ ਉੱਥੇ ਹੀ ਸਿੱਟ ਕੇ ਆ ਜਾਂਦੇ ਹਨ। ਤੇ ਪਲਾਸਟਿਕ ਉਹੀ ਨਹਿਰਾਂ ਵਿੱਚ ਜਾਂਦਾ ਹੈ ਤੇ ਓ ਸਿਰਫ਼ ਆਪਣੇ ਲਈ ਨੀ ਉਹ ਜੋ ਪਾਣੀ ਵਿੱਚ ਰਹਿੰਦੇ ਜੀਵ ਜੰਤੂ ਹਨ ਉਹਨਾਂ ਲਈ ਵੀ ਬਹੁਤ ਖ਼ਤਰਨਾਕ ਹੈ।
ਅੱਛਾ ਅੱਛਾ। ਤੁਹਾਨੂੰ ਕੀ ਲੱਗਦਾ ਜਿਹੜਾ ਪਾਣੀ ਆ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਕੀ ਐ।
ਮੈਨੂੰ ਤਾਂ ਪਲਾਸਟਿਕ ਈ ਲੱਗਦਾ।
ਅੱਛਾ ਤੁਹਾਡੇ ਘਰੋਂ, ਹਾਂਜੀ ਪਲਾਸਟਿਕ ਵੀ ਇੱਕ ਵੱਡੀ ਸਮੱਸਿਆ ਹੈਗੀ ਆ ਵੈਸੇ ਪਲਾਸਟਿਕ ਨਾਲ ਵੀ ਬਹੁਤ ਗੰਦ ਪੈਂਦਾ ਵੇ।?? ਬੋਤਲਾਂ ਜਿਹੀਆਂ ਸਿੱਟ ਦਿੰਦੇ ਆ ਕਿਉਂਕਿ ਇਹ ਸਾਲਾਂ ਤੱਕ ਖਤਮ ਨਈਂ ਹੁੰਦੀ ਪਲਾਸਟਿਕ ਜਿਹੜੀ ਚੀਜ਼ ਆ। ਤੇ ਜਿਹੜੇ ਪਾਣੀ ਆ ਪਾਣੀ ਦੇ ਜੀਵਾਂ ਲਈ ਵੀ ਖ਼ਤਰਨਾਕ ਆ ਵਿਚਾਰੇ ਉਹਨਾਂ ਵਿੱਚ ਵੀ ਮੱਛੀ ਵਗੈਰਾ ਹੈਗੀ ਹੈ ਨਾ।
ਹਾਂਜੀ ਹਾਂਜੀ, ਮੈਂ ਇੱਕ ਵੀਡੀਓ ਵੀ ਦੇਖੀ ਸੀ ਕਿ ਇੱਕ ਕੱਛੂ ਕੰਮਾਂ ਸੀ ਉਹਦੇ ਗਲ ਚ ਪਲਾਸਟਿਕ ਦਾ ਬੈਗ ਫਸਿਆ ਹੋਇਆ ਸੀ ਤੇ ਉਹਨੂੰ ਬੜੀ ਹੀ ਦਿੱਕਤ ਆ ਰਹੀ ਸੀ।
ਹਾਂਜੀ। ਜਦੋਂ ਅਸੀਂ ਐਵੇਂ ਦੀਆਂ ਚੀਜ਼ਾਂ ਦੇਖਦੇ ਹ ਨਾ ਤਾਂ ਬਹੁਤ ਦੁੱਖ ਹੁੰਦਾ ਐ ਅਜਿਹੀਆਂ ਚੀਜ਼ਾਂ ਦੇਖ ਕੇ। ਮਨ ਜਿਆ ਉਦਾਸ ਹੋ ਜਾਂਦਾ ਵੀ ਕੀ ਕਿੱਦਾਂ ਕੋਈ ਸਫ਼ਰ ਕਰਦਾ ਵਾ।
ਹਾਂਜੀ ਹਾਂਜੀ, ਇਹ ਤਾਂ ਬਹੁਤ ਸਹੀ ਕਿਹਾ।
ਹਾਂਜੀ ਜਾਂਨਾਂ ਦੀ ਤਾਂ ਕੋਈ ਗ਼ਲਤੀ ਵੀ ਨ੍ਹੀਂ ਹੁੰਦੀ ਬੇਚਾਰਿਆਂ ਦੀ ਤੇ ਬੇ ਜ਼ੁਬਾਨ ਹੁੰਦੇ ਆ।
ਹਾਂਜੀ ਇਸ ਨਾਲ ਤਾਂ ਪੂਰਾ ਹੀ ਜਲਵਾਯੂ ਵਾਲਾ ਵਾਤਾਵਰਨ ਬਹੁਤ ਦੂਸ਼ਿਤ ਹੋ ਚੁੱਕਾ ਹੈ।
ਹਾਂਜੀ। ਜਾਨਵਰ ਵਿਚਾਰਿਆਂ ਦੀ ਕੋਈ ਗ਼ਲਤੀ ਵੀ ਨ੍ਹੀਂ ਹੁੰਦੀ, ਗਲਤੀ ਹੁੰਦੀ ਸਾਡੇ ਵਰਗੇ ਲੋਕਾਂ ਦੀ ਆ।
ਹਾਂ ਸਹੀ ਗੱਲ ਆ ਵੈਸੇ ਸਾਡੇ ਇਲਾਕੇ ਵਿੱਚ ਖੇਤੀਬਾੜੀ ਨਾਲ ਵੀ ਬਹੁਤ ਪ੍ਰਦੂਸ਼ਣ ਫੈਲ ਰਿਹਾ ਹੈ।
ਅੱਛਾ ਤੁਹਾਡੇ ਇਲਾਕੇ ਵਿੱਚ ਖੇਤੀਬਾੜੀ ਦਾ, ਅੱਛਾ ਉਹ ਕਿਵੇਂ?
ਹਾਂਜੀ।
ਹਾਂਜੀ।
ਸਾਡੇ ਇਲਾਕੇ ਵਿੱਚ ਖੇਤੀਬਾੜੀ ਨਾਲ ਵੀ ਬਹੁਤ ਪੋਲਿਊਸ਼ਨ ਫੈਲ ਰਿਹਾ ਹੈ ਜਿਹੜੀ ਉਹ ਪਾਣੀ ਵਿੱਚ ਦਵਾਈਆਂ ਪਾਉਂਦੇ ਹਨ। ਤੇ ਉਹ ਦਵਾਈਆਂ ਦਾ ਅੱਗੇ ਪਾਣੀ ਜੋ ਨਹਿਰਾਂ ਵਿੱਚ ਜਾਂਦਾ ਹੈ ਤਾਂ ਉਹਦੇ ਨਾਲ ਵੀ ਬਹੁਤ ਪ੍ਰਦੂਸ਼ਣ ਫੈਲ ਰਿਹਾ ਹੈ।
ਹਾਂਜੀ ਜਿੱਦਾਂ ਕਹਿੰਦੇ ਆ ਨਾ ਖੇਤਾਂ ਵਿੱਚ ਜਿਹੜੇ ਵਰਤੇ ਜਾਣ ਵਾਲੇ ਅਹ ਕੀਟਨਾਸ਼ਕ ਮੀਂਹ ਦੇ ਪਾਣੀ ਵਿਚ ਪਾਣੀ ਨਾਲ ਨਹਿਰਾਂ ਦੇ ਛੱਪੜਾਂ ਵਿੱਚ ਪਹੁੰਚ ਜਾਂਦੇ ਆ ਹਨਾ, ਮੈਂ ਇਸ ਬਾਰੇ ਸੁਣਿਆ ਸੀਗਾ, ਕਹਿੰਦੇ ਇਹਨਾਂ ਪਾਣੀ ਦੀ ਜਿਹੜੀ ਗੁਣਵੱਤਾ ਤਾ ਹੁੰਦੀ ਆ ਉਹ ਖਰਾਬ ਹੁੰਦੀ ਆ।
ਹਾਂਜੀ ਘੱਟ ਰਸਾਇਣ ਵਾਲੇ ਵਰਤਣੇ ਚਾਈਦੇ ਹਨ ਤੇ ਜੈਵਿਤ ਜੈਵਿਕ ਖੇਤੀ ਨੂੰ ਵੀ ਵੱਧ ਦੇਣਾ ਚਾਹੀਦਾ ਹੈ।
ਹਾਂਜੀ ਇਹ ਤਾਂ ਚਲੋ ਵਧੀਆ ਵਿਚਾਰ ਐ ਬਟ ਹਰ ਇੱਕ ਦਾ ਇਹ ਪੁਆਇੰਟ ਓਫ ਵਿਊ ਨਈਂ ਨਾ ਹੁੰਦਾ। ਇਸ ਲਈ ਸਮਾਂ ਤੇ ਜਾਗਰੂਕਤਾ ਦੋਵੇਂ ਚਾਹੀਦੇ ਹਨ ਹਾਨੂੰ।
ਹਾਂਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਕਿ ਬਦਲਾਅ ਇੱਕ ਦਿਨ ਵਿੱਚ ਨ੍ਹੀਂ ਆਂਦਾ ਟਾਈਮ ਤਾਂ ਜ਼ਰੂਰ ਲੱਗਦਾ ਹੈ।
ਪਰ ਸ਼ੁਰੂਆਤ ਤਾਂ ਕਰਨੀ ਪਏਗੀ ਨਾ। ??
ਹਾਂਜੀ ਪਰ ਸਰਕਾਰ ਵੀ ਸਾਥ ਦੇ ਰਹੀ ਐ ਪਰ ਕਈ ਲੋਕਾਂ ਦੀ ਵੀ ਗਲਤੀ ਹੈ ਕਿ ਜਿਵੇਂ ਉਹ ਸਸਤੀ ਦਵਾਈਆਂ ਵਰਤਦੇ ਹਨ। ਅਤੇ ਉਹ ਜਲਦੀ ਰਿਜ਼ਲਟ ਪਾਲਦੇ ਹਨ ਤੇ ਉਹਦੇ ਨਾਲ ਵੀ ਬਹੁਤ ਫ਼ਰਕ ਪੈਂਦਾ ਹੈ ਕਿ ਉਹ ਆਪਾਂ ਨੂੰ ਵੀ ਖ਼ਤਰਨਾਕ ਹੈ ਤੇ ਅੱਗੇ ਜੋ ਜਲਵਾਯੂ ਵਾਲੇ ਜੀਵ ਜੰਤੂ ਹਨ ਉਹਨਾਂ ਲਈ ਵੀ ਬਹੁਤ ਖ਼ਤਰਨਾਕ ਹੈ।
ਹਂ, ਓਦਾਂ ਕੁਦਰਤ ਦੇ ਨੇੜੇ ਬੈਠਣ ਦਾ ਵੱਖਰਾ ਜਿਆ ਈ ਮਤਲਬ ਮਜ਼ਾ ਹੁੰਦਾ ਵਾ। ਪਰ ਜੇ ਪਾਣੀ ਤੇ ਵਾਤਾਵਰਨ ਗੰਦਾ ਹੋਵੇ ਫਿਰ ਇਹ ਸਕੂਨ ਜਿਹਾ ਰਹਿਣਾ ਨਈਂ ਐ ਜੇ ਮਤਲਬ ਲੋਕ ਆਪ ਨੇ ਬਹੁਤ ਜ਼ਿਆਦਾ ਗੰਦ ਪਾ ਦਿੱਤਾ ਫਿਰ ਹਾਨੂੰ ਸ ਕੂਨ ਜਿਆ ਨੀ ਰਹਿਣਾ ਕਿਉਂਕਿ ਅਸੀਂ ਆਲੇ-ਦੁਆਲੇ ਗੰਧ ਈ ਰਹਿ ਜਾਣਾ।
ਹਾਂਜੀ ਕਈ ਲੋਕ ਕਹਿੰਦੇ ਹਨ, ਸੋਚਦੇ ਹਨ ਕਿ ਪਾਣੀ ਤਾਂ ਹਮੇਸ਼ਾ ਹੀ ਮਿਲਦਾ ਰਹੇਗਾ। ਪਰ ਇਹ ਹਕੀਕਤ ਨਈ ਹੈ।
ਹਾਂਜੀ, ਇਹ ਹਕੀਕਤ ਨਹੀ ਹੈਗੀ ਆ। ਕਈ ਥਾਵਾਂ ਤੇ ਲੋਕਾਂ ਨੂੰ ਸਾਫ ਪਾਣੀ ਲੀ ਕਿਲੋਮੀਟਰ ਤੱਕ ਜਾਣਾ ਪੈਂਦਾ ਐ ਜਦਕਿ। ਪਰ ਲੋਕੀ ਇਹ ਗੱਲ ਸਮਝਦੇ ਨੀ ਨਾ। ਮੈਂ ਟੀ ਵੀ ਦੇਖਿਆ ਸੀ ਕੁਜ ਪਿੰਡਾਂ ਵਿੱਚ ਟਰੈਕਟਰ ਨਾਲ ਪਾਣੀ ਆਉਂਦਾ ਐ।
ਹਾਂਜੀ-ਹਾਂਜੀ, ਏਹ ਤਾਂ ਹੈ ਪਾਣੀ ਦੀ ਤਾ ਬੋਤ ਦਿੱਕਤ ਆ ਰਈ ਐ, ਟੈਂਕਰਾਂ ਨਾਲ ਪਾਣੀ ਆਂਦਾ ਐ ਲੋਕਾਂ ਨੂੰ ਘੰਟਾ-ਘੱਟਾ ਲੈਂਚ ਖੜਨਾ ਪੈਂਦਾ ਤੇ ਆਰੋ ਪਾਣੀ ਤਾਂ ਅੱਜ-ਕੱਲ ਬੋਹਤ ਹੀ ਮੁਸ਼ਕਿਲ ਨਾਲ ਮਿਲਦਾ ਹੈ ਓਨਾਂ ਨੂੰ ਸਿਰਫ ਟੂਟੀ ਵਾਲਾ ਪਾਣੀ ਨਸੀਬ ਹੁੰਦਾ ਐ।
ਹੂੰ-ਹੂੰ, ਸੋ ਕੇ ਅਜੀਬ ਜਾ ਲੱਗਦਾ ਵਾ ਅਸੀ ਆਮ ਸਮਝਦੇ ਆ। ਜਿੜੀ ਕਿ ਬੋਤ ਕੀਤੀ ਚੀਜ ਆ ਸਾਨੂੰ ਆਪਣੀ ਹਿਸਟਰੀ ਨੂੰ ਸਮਝਨਾ ਚਾਈਦਾ। ਇਸੇ ਲਈ ਪਾਣੀ ਦੀ ਸਾਨੁ ਸੰਭਾਲ ਕਰਨੀ ਬੋਹ ਜਰੂਰੀ ਹੈ। ਤਾਡੇ ਘਰ ਵਿੱਚ ਆਰ ਓ ਲੱਗਾ ਹੋਇਆ?
ਹਾਂਜੀ ਲੱਗਾ ਹੈ, ਹਾਂਜੀ ਲੱਗਾ ਹੈ।
ਠੀਕ ਹੈ ਜੀ, ਪਰ ਅਸੀ ਫੇਰ ਵੀ ਪਾਣੀ ਬਿਥਣੀ
ਆਰੋ ਤਾਂ
ਵਗਾਓਨੇ ਆ ਨਾ।
ਹਾਂਜੀ ਆਰਓ ਤਾ ਅੱਜ-ਕੱਲ ਇੱਕ ਜਰੂਰਤ ਈ ਬਣ ਗਈ ਹੈ, ਕਿਉਂਕਿ ਅੱਜ-ਕੱਲ ਪਾਣੀ ਏਨਾ ਗੰਦਾ ਆ ਰਿਆ ਕਿ ਬਿਨਾ ਆਰਓ ਤੋ ਤੁਸੀ ਸਾਫ ਕਿੱਥੇ ਪਾਣੀ ਨਈ ਪੀ ਸਕਦੇ।
ਹਾਂਜੀ, ਇਹ ਤਾਂ ਹੈਗਾ ਹੀ ਏ ਫੇਰ। ਪਾਣੀ ਨਾ ਅੱਜ-ਕੱਲ ਲੌ ਹੋ ਗਿਆ ਵਾ, ਕੁਛ ਪ੍ਰਦੂਸ਼ਣ ਦਾ ਬੋਤ ਹੋ ਗਿਆ ਵਾ।
ਹਾਂਜੀ ਇਹ ਤਾਂ ਹੈ ਕਿ ਅੱਜ-ਕੱਲ ਇੱਕ ਨਵੀ ਰਿਪੋਰਟ ਵੀ ਏਹੀ ਹੈ ਕਿ ਅਪਣੇ ਖੇਤਰ ਦੇ ਲਾਕੇ ਵਿੱਚ ਪਾਣੀ ਵਿੱਚ ਤਾਂ ਬੋਤ ਹੀ ਮਲਬ ਹਾਰਮਫੁੱਲ ਕੈਮੀਕਲ ਜਿਵੇਂ ਯੂਰੇਨੀਅਮ ਬੋਤ ਪਾਇਆ ਜਾਂਦਾ ਐ। ਜੋ ਕਿ ਸਿੱਧਾ ਓਦਾ ਲਿੰਕ ਕੈਂਸਰ ਵਰਗੇ ਭਮਾਰਕ ਬਮਾਰੀਆਂ ਨਾਲ ਹੈ।
ਹਾਂਜੀ ਏ ਤਾ ਹੈ, ਸਾਡੇ ਵਰਗੇ ਲੋਕਾਂ ਨੂੰ ਏ ਚੀਜਾ ਦੂਰ ਰੈਣਾ ਚਾਈਦਾ। ਜਦੋ ਇਹ ਅਸੀ ਆਪ ਸਮਝਾਵਾਂਗੇ ਤਾਂ ਫੇਰ ਸਾਰਾ ਕੁਛ ਆਪ ਈ ਸਹੀ ਹੋ ਜਏਗਾ ਨਾ।
ਹਾਂਜੀ-ਹਾਂਜੀ ਇਹ ਤਾਂ ਹੈ, ਮੇਨ ਆਪਣਾ ਮੁੱਖ ਕਾਰਨ ਤਾਂ ਆਪਣਾ ਏਹੀ ਹੈ ਕਿ ਆਪਾਂ ਲੋਕ ਸਮਝੀਏ ਕਿਉਂਕਿ ਆਪਾ ਸਾਰਾ ਕੁਛ ਸਰਕਾਰਾ ਤੇ ਵੀ ਨਈ ਛੱਡ ਸਕਦੇ।
ਹਾਂਜੀ, ਸਰਕਾਰਾ ਦਾ ਵੀ ਕੀ ਆ ਜਦ ਅਸੀ ਆਪ ਸਾਰਾ ਕੁਛ ਸਹੀ ਕਰਾਂਗੇ ਸਾਰਾ ਕੁਛ ਹੋਏਗਾ।
ਹਾਂਜੀ-ਹਾਂਜੀ, ਇਹ ਤਾਂ ਹਾ ਆਪਾਂ ਨੂੰ ਹੀ ਕੋਈ ਕਦਮ ਚੁੱਕਣਾ ਪਏਗਾ।
ਹਾਂਜੀ। ਤਾ ਆਪ ਹੀ ਸਾਰਾ ਕੁਛ ਕਰਨਾ ਹੋਊਗਾ ਨਾ ਫੇਰ ਹੀ ਅਸੀ ਕੁਛ ਕਰ ਸਕਦੇ ਹਾ।
ਹਾਂਜੀ, ਜੇ ਅਸੀ ਆਪ ਜਾਗਰੂਤ ਹੋਵਾਂਗੇ ਤਾ ਆਪਾਂ ਲੋਕ ਹੋਰਾ ਲੋਕਾ ਨੂੰ ਜਾਗਰੂਤ ਕਰ ਸਕਾਂਗੇ, ਆਪਾਂ ਆਪਣੇ ਅੱਗੇ ਬੱਚੇਆਂ ਨੂੰ ਜਾਗਰਤ ਕਰ ਸਕਾਗੇ।
ਬੱਚੇਆਂ ਨੂੰ ਕੱਠੇ ਹੋ ਕੇ ਖੁੱਦ ਥੋੜਾ ਬੋਤਾ ਕੂੜਾ ਚੱਕਣਾ ਚਾਹੀਦਾ ਵਾ, ਸਾਨੂੰ ਬੱਚਿਆ ਨੂੰ ਇਸ ਰਾਹ ਦੇ ਲਾਣਾ ਚਾਹੀਦਾ ਵੇ ਕਿਓ ਈ ਚਾਇਏ ਥੋੜਾ ਬੋਤਾ ਕੂੜਾ ਕੱਠਾ ਕਰੀਏ ਚਲੋ ਅਹ ਆਪਣੀ-ਆਪਣੀ ਸੋਚ ਆ, ਜੇੜੇ ਚੰਗੇ ਲੋਕ ਆ ਓਨਾਂ ਨੇ ਆਪਣੇ ਬੱਚੇਆਂ ਨੂੰ ਸਹੀ ਮੱਤ ਦੇਣੀ ਆ, ਮਾੜੇ ਨੇ ਮਾੜੀ ਦੇਨੀ ਆ, ਚਲੋ ਕੋਈ ਨੀ ਚਲੋ ਠੀਕ ਐ ਜੀ ਸਸ ਸ੍ਰੀ ਕਾਲ, ਮੈ ਰੱਖਦੀ ਹਾ।
ਠੀਕ ਐ ਜੀ ਸਸ ਸ੍ਰੀ ਕਾਲ।
ਠੀਕ ਆ ਜੀ।